ਹੈਲੋ।
ਹਾਂਜੀ, ਸਸ ਸ਼੍ਰੀ ਅਕਾਲ।
ਸਸ ਸ਼੍ਰੀ ਅਕਾਲ ਜੀ।
ਹੋਰ, ਕੀ ਹਾਲ ਚਾਲ?
ਬਸ ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਬਸ ਅਸੀਂ ਵੀ ਵਧੀਆ।
ਹਾਂਜੀ, ਹੋਰ ਪ੍ਰਸਾਦਾ ਪਾਣੀ ਛਕ ਲਿਆ ਜੀ।
ਹਾਂਜੀ-ਹਾਂਜੀ, ਛੱਕ ਲਿਆ ਜੀ, ਤੁਸੀ? ਅੱਛਾ-ਅੱਛਾ, ਹੋਰ ਕੀ ਕਰਦੇ ਸੀ?
ਬਸ ਬੈਠੇ ਸੀ। ਹੁਣ ਬਸ ਸੌਣ ਦੀ ਤਿਆਰੀ ਸੀ। ਬਸ ਅੱਧੇ, ਇੱਕ ਘੰਟੇ ਤੱਕ
ਅੱਛਾ-ਅੱਛਾ।
ਹਾਂਜੀ-ਹਾਂਜੀ, ਬਸ ਫੋਨ-ਫੂਨ ਹੀ ਚਲਾ ਰਹੇ ਸੀ। ਜੋ ਜੋ ਚੀਜ਼ਾਂ ਨੁਕਸਾਨ ਵਾਲੀਆਂ ਚਲੋ ਓਹੀ, ਓਹੀ ਕਰ ਰਹੇ ਆਪਾਂ।
ਹੋਰ, ਹੁਣ ਬੰਦਾ ਫਰੀ ਹੁੰਦਾ ਤੇ ਫੇਰ ਚਲੋ ਥੋੜੀ ਦੇਰ ਫੋਨ ਲੈ ਕੇ ਬੈਹ ਜਾਂਦਾ।
ਹਾਂ, ਚਲੋ ਏਹ ਐ ਕਿ ਜ਼ਿਆਦਾ ਨੀ, ਤੇ ਬਾਰਾਂ ਬਾਰਾਂ ਕੁ ਵਜੇ ਤੱਕ, ਚਲੋ ਬੰਦਾ ਚਲਾ ਹੀ ਲੈਂਦਾ।
ਹਾਂਜੀ, ਏਨਾਂ ਤੇ ਨੋਰਮਲ ਟਾਈਮ ਹੋਈ ਜਾਂਦਾ ਡੇਲੀ।
ਦਸ ਸਾਢੇ ਦਸ ਤੇ ਵੈਸੇ ਈ, ਬੰਦਾ ਡਿਨਰ ਵਗੈਰਾ ਕਰਕੇ ਫਰੀ ਹੁੰਦਾ ਹੈ।
ਹਾਂਜੀ-ਹਾਂਜੀ ਏਹ ਤੇ ਹੈ।
ਫੇਰ, ਓਦੇ ਬਾਦ ਬਸ ਥੋੜੀ ਦੇਰ, ਸੋਸ਼ਲ ਅਪਡੇਟ ਹੋਰ ਅਪਡੇਟ ਵਗੈਰਾ ਸਭ ਕਰਕੇ।
ਓਸ ਤੋਂ ਬਾਅਦ ਹਾਂ। ਥੋੜਾ ਜ ਚੀਜ਼ਾਂ ਚੈੱਕ ਕਰਕੇ, ਵੀ ਕੀ ਨਿਊਜ਼ ਚੱਲ ਰਹੀਆਂ, ਜਾਂ ਕੀ ਆ ਨੇੜੇ ਫੇਸਬੁੱਕ ਤੇ ਏਦਾਂ ਹੁੰਦਾ, ਕਿ ਨੇੜੇ ਤੇੜੇ ਚੀਜ਼ਾਂ ਦਾ ਪਤਾ ਲੱਗ ਜਾਂਦਾ ਕਿ ਕੀ ਚੱਲ ਰਿਹਾ ਕੀ ਨਹੀਂ, ਓਥੋੜ੍ਹਾ ਜਿਹਾ ਪਤਾ ਲੱਗ ਜਾਂਦਾ ਹੈ, ਇੰਸਟਾਗ੍ਰਾਮ ਤੇ ਤੇ ਵੈਸੇ ਹੀ ਸਕਰੋਲ ਕਰਦੇ ਰਹੋ।
ਹਾਂਜੀ-ਹਾਂਜੀ, ਐ ਤੇ ਹੈ ਈ ਐ।
ਹੋਰ ਜੀ, ਹੋਰ ਸਭ ਵਧੀਆ, ਸਭ ਵਧੀਆ।
ਹੋਰ ਬਰਸਾਤ ਬਰਸੂਤਾਂ ਆਈਆਂ, ਓਧਰ ਨਹੀਂ?
ਬਰਸਾਤਾਂ ਅਹ ਚੱਲੀਆਂ, ਹੌਲੀ--ਹੌਲੀ ਕ ਮਤਲਬ ਪਿਛਲੀ ਵਾਰੀ ਤੇ ਬੋਤ ਜਾ਼ਦਾ ਹੋਈ ਸੀ, ਏਸ ਵਾਰੀ ਚਲੋ, ਥੋੜਾ ਬਚਾਵ ਹੈ। ਏਸ ਵਾਰੀ ਏਨੀ ਨੀ ਹੈਗੀ ਆ। ਏਸ ਵਾਰੀ ਥੋੜਾ ਚਲੋ, ਵੈਸੇ ਤਾਂ ਪਾਣੀ-ਪੂਣੀ ਵੀ ਘੱਟ ਹੀ ਐ, ਨਈ ਤਾਂ ਪਾਣੀ ਵੀ ਵਾਧੂ ਆਂਦਾ ਸੀ, ਪਿਛਲੇ ਸਾਲ ਆਏਆ ਸੀ।
ਅੱਛਾ-ਅੱਛਾ, ਹਾਂਜੀ, ਪਿਛਲੇ ਸਾਈਡ ਬੋਤ ਆਇਆ ਹੈਗਾ।
ਹਾਂ, ਨਿਊਜ਼ ਚ ਵੀ ਬੜਾ, ਬੜੀ ਜਗ੍ਹਾ ਆਇਆ ਸੀ। ਫਲਾਣੀ ਜਗ੍ਹਾ ਤੇ ਏਨਾ ਪਾਣੀ, ਫਲਾਣੀ ਜਗ੍ਹਾ ਤੇ ਏਨਾ। ਇਸ ਵਾਰੀ ਥੋੜਾ ਚਲੋ, ਬਚਾਵ ਰਿਹਾ, ਇਸ ਚੀਜ਼ ਦਾ।
ਹਾਂਜੀ।
ਮੇਨ ਹੁੰਦੈ, ਕਿ ਸਾਡੇ ਏਥੇ ਅਹ ਜਿੱਦਾਂ ਹੁਣ ਪੰਜਾਬ ਨੇ ਉਦ ਟੂਰਿਸਟ ਵਲੋ ਵੀ ਤਾਂਹ ਤਂਗ ਟੂਰਿਸਟ ਵਗੈਰਾ ਆਣ ਤੇ। ਇੱਥੇ ਥੋੜਾ ਜਿ ਏ ਸਲਾਈ ਸੁਲੁਇਡ ਦਾ ਪੰਗਾ ਹੁੰਦਾ ਹੈ ਅਹ - ਹੋ ਸਕਦੀ ਹੈ ਤਾਂ ਕਰਕੇ ਥੋੜ੍ਹਾ ਲੋਕੀ ਇਸ ਚੀਜ਼ਾਂ ਦਾ ਡਰਦੇ ਨੇ ਨਿਊਜ਼ ਰੇ ਦੇਖ ਲੈਂਦਾ ਨੇ ਦੇਖੀ ਕਿ ਮੈ ਚ ਜਾਏ
ਬਰਸਾਤ ਦੇ ਵੇਚ ਠੰਡ ਇੰਨੀ ਲਗਾਤਾਰ ਅਗਰ ਪੈ ਣੀਆਂ ਤੇ ਫੇਰ ਐਯੋ ਨਿਊਜਾ਼ ਆਨੀਆ ਅੱਜ ਇੱਥੇ ਇਹ ਹੋਇਆ ਅੱਜ ਏਥੇ ਏਹ ਹੋਇਆ, ਅੱਜ ਏਥੇ ਏਹ ਹੋਇਆ ਹਾਂਜੀ, ਹਾਂਜੀ। ਏਧਰ ਉੱਧਰ ਕੁਮ‌ਦੇ ਗਏ ਏਧਰ ਉੱਧਰ ਗਏ ਏਧਰ ਗੱਡੀ ਗਈ
ਪੰਜਾਬ ਹਾਂਜੀ, ਹਾਂਜੀ ਪੰਜਾਬ ਯੂ ਸਾਈਡ ਏਰੀਆ ਥੋੜਾ ਚਲੋ ਇਹ ਚੀਜ਼ਾਂ ਕਿ ਅਹ ਹਿੱਲੀ ਪਹਾੜੀ ਇਲਾਕੇ ਘੱਟ ਨੇ
ਹਾਂਜੀ ਉੱਧਰ ਹੀ ਸਾਈਡ ਪਹਾੜੀ ਇਲਾਕਾ ਤੇ ਹੀ ਹੁੰਦੇ ਹੈਗੇ ਜ਼ਿਆਦਾਤਰ ਕਾਂਡ ਐ ਵਾਲੇ ਬਰਸਾਤ ਜਾਦਾ ਆ ਜਾਵੇ
ਇਹ ਵੀ ਇੰਨੇ ਨਹੀਂ ਹੋਣੇ ਸੀ ਅਗਰ ਪੁਰਾਣਾ ਰੋਡ ਰਿਹਾ ਹੁੰਦਾ ਨਾ ਜਿੱਦਾਂ ਪੁਰਾਣੇ ਪੁਰਾਣੇ ਰੋਡ ਸੀਗੇ ਤੇ ਉਹਨਾਂ ਚ ਕਿਉਂਕਿ ਕਟਿੰਗ ਨਹੀਂ ਹੋਈ ਸੀ ਸਾਈਡ ਰੋਡਾਂ ਦੀ ਤੇ ਤਾਂ ਕਰਕੇ ਥੋੜ੍ਹਾ ਬਚਾਓ ਰਹਿੰਦਾ ਸੀ ਪਰ ਹੁਣ ਛੇੜੇ ਨੇ ਬੜੀ ਜਗ੍ਹਾ ਤੇ ਪਹਾੜ
ਹਾਂਜੀ, ਹਾਂਜੀ ਉਹੀਓ ਹੁੰਦਾ ਨਾ ਫਿਰ ਉਹ ਸਬ ਆਪਣੇ ਆਪ ਹੀ ਫਿਰ ਤਿਸਕਣ ਲੱਗ ਜਾਂਦੇ ਹੈਗੇ ਹੈ। ਹਾਂਜੀ, ਹਾਂਜੀ ਇਹ ਤੇ ਹੈ ਹੀ ਐ।
ਇਹ ਚੀਜ਼ਾਂ ਦਾ ਫਰਕ ਤੇ ਪੈਂਦਾ ਐ ਫਿਰ ਹੁਣ ਪੰਜਾਬ ਸਾਈਡ ਇਹ ਹੈ ਕਿ ਚਲੋ ਅ ਪੱਧਰੇ ਇਲਾਕੇ ਨੇ ਜ਼ਿਆਦਾ ਉੱਥੇ ਪਹਾੜੀਆਂ ਨਹੀਂ ਹੈਗੀਆਂ ਤਾਂ ਉੱਥੇ ਪਾਣੀ ਲਈ ਵੀ ਉੱਥੇ ਨਿਕਾਸੀ ਠੀਕ ਹੈਗੀ ਕਿ ਬਈ ਚਲੋ ਨਹਿਰਾਂ ਨੁਹਰਾਾਂ ਤੋਂ ਜਾਂ ਹੋਰ
ਹਾਂਜੀ, ਹਾਂਜੀ ਇਹ ਤੇ ਹੈ ਹੀ ਐ।
ਆਹ ਚੀਜ਼ਾਂ ਦਾ ਪੈਂਦਾ ਥੋੜ੍ਹਾ
ਹੋਰ ਕੀ ਕਰਦੇ ਫੈਮਲੀ ਸਭ ਸੋ ਗੇ? ਬੈਠੇ ਅੱਛਾ, ਅੱਛਾ ਹੋਰ ਬੱਚੇ ਬੁੱਚੇ?
ਬੱਚੇ ਵੀ ਬਸ ਸੋਗਏ ਨੇ ਬੱਚੇ ਨੇ ਬ ਹੁਣ ਹਾਲੇ ਸਕੂਲ ਸਕੂਲ ਨਹੀਂ ਹਲੇ ਸਕੂਲ ਤੇ ਨਹੀ ਜਾਂਦਾ ਹਲੇ ਛੋਟਾ ਹਲੇ ਨਾ
ਅੱਛਾ, ਅੱਛਾ ਹਾਂਜੀ ਸਾਡੇ ਏਥੇ ਤੇ ਹੁਣ ਖੁੱਲ ਗਿਆ ਹੈ ਨਾ ਮੋਸਮ। ਜਾਂਦੇ ਹੈਗੇ ਆ ਸਵੇਰੇ ਹਾਂਜੀ, ਹਾਂਜੀ।
ਛੁੱਟੀਆਂ ਬਸ ਹਲੇ।
ਸਾਡੇ ਹੋਨੇ ਹੀਂ ਨਿਪਟੀਆਂ ਹੈਗੀਆਂ ਨਿਪਟ ਗਈਆਂ ਸਾਡੀ ਛੁੱਟੀਆਂ‌
ਅੱਛਾ, ਅੱਛਾ।
ਹਾਂਜੀ ਏਧਰ ਹੋ ਗਈਆਂ ਹੈਗੀਆਂ ਪੂਰੀਆਂ ਛੁੱਟੀਆਂ ਮਈ ਦੀਆਂ ਪਈਆਂ ਹੈਗੀਆਂ ਨਾਲੇ।
ਹਾਂ ਹੁਣ ਜਿੱਦਾਂ ਮਈਚ਼ ਮਈਚ਼ ਵੀ ਹੋਈ ਅਸੀ ਤੁਹਾਡੇ?
ਹਾਂਜੀ ਅੱਧੀ ਤੇ ਮਈ ਚ ਪਈਆਂ ਬਾਕੀ ਫੇਰ ਪੂਰਾ ਜੂਨ ਲਾ ਲਓ ਪੂਰਾ ਚਾਲੀ ਦਿਨ ਦਾ ਚਲੀਆ ਲੱਗ ਗਿਆ ਇਹਨਾਂ ਦਾ ਹਾਂਜੀ। ਤੇ ਬਸ ਹੋਣੇ ਫਸਟ ਟਾਈਮਸ ਫਸਟ ਜੁਲਾਈ ਤੋਂ ਹੀ ਓਪਨ ਹੋਏ ਹੈਗੇ ਪਰ ਗਏ ਦੋ ਤਿੰਨ ਦਿਨ ਬਾਦ ਹੀ ਹੈਗੇ ਆ
ਬਸ ਇਹ ਹੈ ਕਿ ਜਿੱਦਾਂ ਹੁਣ ਇੱਕ ਚੀਜ਼ ਇਹ ਵੀ ਹੁੰਦੀ ਕਿ ਜਿੱਦਾਂ ਫੋਨ ਆਇਆ ਤੇ ਜਿੱਦਾਂ ਹੁਣ ਪਰਿਵਾਰ ਰਿਸ਼ਤੇਦਾਰ ਹੁੰਦੇ ਸੀ ਉਹ ਥੋੜੇ ਜਿਹੇ ਦੂਰ ਹੋ ਗਏ ਜਦੋਂ ਫੋਨ ਨੀ ਹੁੰਦਾ ਸੀ ਤੇ ਸਾਰੇ ਲਾਗੇ ਲਾਗੇ ਉੱਦੇ ਸੀ ਚਲੋ ਕੋਈ ਕਿਹੜੇ ਦਿਨ ਆ ਗਿਆ ਕੋਈ
ਹਾਂਜੀ ਇਹ ਤੇ ਹੈ ਹੀ ਹੈ ਨਹੀਂ ਹੁਣ ਫੋਨ ਨਾਲ ਵੀ ਕਾਫ਼ੀ ਸੁਵਿਧਾ ਹੈਗੀ ਹੈ ਦੂਰ ਬੈਠੇ ਹੋਏ ਵੀ ਤੁਸੀਂ ਆਪਣੀ ਫੈਮਿਲੀ ਮੈਂਬਰ ਦੇਖ ਸਕਦੇ ਹੈਗੇ ਹੋ
ਹਾਂ ਪਰ ਇਹ ਕੀ ਪਰ ਆਹ ਚੀਜ਼ਾਂ ਆਹ ਚੀਜ਼ਾਂ ਘੱਟ ਗਈਆਂ ਬੜੀਆਂ ਹੁਣ ਜਿੱਦਾਂ ਪੈਲੇ
ਫੋਨ ਜਿੱਦਾਂ ਹੁਨ ਆਪਾਂ ਇੰਨੇ ਕਰਦੇ ਵੀ ਨੀ ਐ ਕਿਸੇ ਨੂੰ ਗੱਲ ਕਰਨੀ ਵੀ ਬੋਤ ਘਟ ਗਈ ਐ ਲੋਕਾਂ ਨਾਲ।
ਚ ਕੇ ਸਬ ਜਨੇ ਆਪਨੇ ਕੰਮ ਕਾਰਾਂ ਚ ਬਿਜੀ ਹੈਗੇ ਆ ਕੋਈ
ਹਾਂ ਹੁਨ ਆਪੇ ਜਿੱਦਾਂ ਹੁਨ ਸਾਰੇ ਫੈਮਿਲੀ ਵਾਲੇ ਵੀ ਮੰਨ ਲੋ ਪੰਦਰਾਂ ਵੀਹ ਜਾਨੇ ਕੱ- ਕੱਠੇ ਬੈਠੇ ਹੋਵਾਂਗੇ ਤੇ ਓਦੇ ਵਿੱਚੋਂ ਪੰਦਰਾਂ ਜਾਨੇਆਂ ਵਿੱਚੋਂ ਕਮ ਸੇ ਕਮ ਅੱਠ ਦਸ ਜਾਨੇਆਂ ਨੇ ਫੋਨ ਈ ਫੜੇਆ ਹੋਏਗਾ।
ਹਾਂਜੀ ਓ ਤੇ ਹੈ ਈ ਏ, ਗੱਲਾਂ ਫੋਨਾਂ ਨੇ ਕਰ ਕਰਨੀਆਂ ਹੈਗੀਆਂ ਬੰਦੇਆਂ ਨੇ ਨੀ ਕਰਨੀਆਂ ਹੈਗੀਆਂ ਓ ਸਾਮਨੇ ਬੈਠਾ ਹੋਏਆ ਬੰਦਾ ਬਸ ਓਈਓ ਨਾ ਫੋਨ ਹੱਥ ਚ ਹੋਨਾ ਚਾਈਦਾ ਹੈਗਾ।
ਬਸ ਓ ਲੱਗੇ ਰੈਂਦੇ ਨੇ ਕੈਂਦੇ ਨੇ ਵੀ ਚਲੋ ਆਪਾਂ ਬੈਠੇ ਤੇ ਕੱਠੀ ਆ ਭਾਵੇਂ ਫੋਨ ਚ ਲੱਗੇ ਆਂ ਬਸ ਓ
ਓ ਫੇਰ ਬੈਠਨਾ ਕੀ ਹੋਏਆ ਫੇਰ ਕੱਠਿਆਂ ਦਾ। ਫੇਰ ਬੰਦਾ ਫੋਨਾਂ ਤੇ ਈ ਸਈ ਐ ਫੇਰ ਗੱਲ ਇਸ ਬਾਨੇ ਗੱਲ ਤੇ ਹੋ ਜਾਏਗੀ ਫੋਨਾਂ ਤੇ।
ਆਹੋ ਬੰਦਾ ਭਾਵੇਂ ਕੱਲਾ ਬੈਠ ਰਏ ਫੇਰ ਫੋਨ ਈ ਚਲਾਨਾ ਤੇ ਜਿੱਦਾਂ
ਹਾਂਜੀ ਐ ਤੇ ਹੈ ਈ ਐ। ਟਾਈਮ ਵੀ ਨੀ ਪਾਸ ਹੁੰਦਾ ਐੲ ਕੇ ਏਦੇ ਨਾਲ ਜੇੜਾ ਟਾਈਮ ਪਾਸ ਹੋ ਜਾਂਦਾ ਹੈਗਾ ਐ। ਫੋਨ ਨਾਲ ਥੋੜ੍ਹੀ ਦੇਰ ਅਗਰ ਅਸੀਂ
ਅਸੀਂ ਏਹ ਟਾਈਮ ਪਾਸ ਨੂੰ ਫੇਰ ਫੁੱਲ ਟਾਈਮ ਬਨਾ ਲਿਆ।
ਹਾਂਜੀ ਏ ਤੇ ਹੈ ਅਡੈਕਸ਼ਨ ਤੇ ਏਦਾ ਗ਼ਲਤ ਈ ਹੈਗਾ ਐ।
ਹਾਂ ਜਿੱਦਾਂ ਆਪਾਂ ਸੋਚਦੇ ਆਂ ਕੇ ਵੀ ਇੱਕ ਘੰਟਾ ਚਲਾਵਾਂਗੇ ਓ ਫੇਰ ਪੰਜ ਘੰਟੇ ਕਦੋਂ ਨਿਕਲ ਜਾਨ ਓ ਵੀ ਨੀ ਪਤਾ ਲੱਗਦਾ।
ਮੋਸਟਲੀ ਆਰਾਮ ਨਾਲ ਪਤਾ ਨੀ ਲੱਗਦਾ ਹੈਗਾ ਰਾਤ ਨੂੰ ਈ ਅਗਰ ਥੋੜੀ ਦੇਰ ਦੇਖ ਕੇ ਓ ਬਸ ਰੀਲ ਸਾਂਬਦੀਆਂ ਰੈਂਦੀਆਂ ਹੈਗੀਆਂ ਓ ਕਿਸ ਟਾਈਮ ਹੱਥ ਉੱਪਰ ਕਰਦੇ-ਕਰਦੇ ਕਿਸ ਟਾਈਮ ਦੋ ਤਿੰਨ ਵੱਜ ਗਏ, ਹਾਂਜੀ ਲੱਤ ਈ ਐ ਵੀ। ਇਸ ਤਰ੍ਹਾਂ ਦੇ
ਨਈ ਇੱਕ ਵਾਰੀ ਏਹ ਚਾਲੂ ਹੋ ਗੇਆ।
ਹਾਂਜੀ-ਹਾਂਜੀ ਐ ਤੇ ਹੈ ਈ ਐ। ਓਈ ਨਾ ਫ਼ੇਰ ਬੱਸ ਦੇਖਦੇ ਰਹੋ ਦੇਖ ਫੇਰ ਓ ਅੱਛਾ ਨਿਊਜ ਆਂਦਾ ਕੁਛ ਵੈਸੇ ਕੁਛ ਆ ਜਾਂਦੇ ਵੈਬ ਸੀਰੀਜ ਵਗੈਰਾ ਛੋਟੀਆਂ ਜਾਂ ਕੋਈ ਚੀਜ਼ਾਂ ਤੇ ਫੇਰ ਓ ਦੇਖਨ ਦਾ ਮਨ ਕਰਦਾ ਹੈਗਾ ਕੇ ਚੱਲ ਪੂਰੀ ਕੰਪਲੀਟ ਕਰਕੇ ਦੇਖੀਏ।
ਹਾਂਜੀ-ਹਾਂਜੀ-ਹਾਂਜੀ ਏਹ ਤੇ ਹੈ, ਜਿੱਦਾਂ
ਆਂਦੀਆਂ ਨੀ ਹੈਗੀਆਂ ਨਾ ਸਵੇਰੇ ਫੇਰ, ਓਸੇ ਟਾਈਮ ਆਂਦੀਆਂ।
ਉਸੇ ਟਾਈਮ ਏਹ ਤੇ ਗੱਲ ਹੈਗੀ ਹਾਂਜੀ, ਬਾਕੀ ਬਾਕੀ ਜੇੜੇ ਹੁੰਦੇ ਆਪਨੇ ਖੇਤੀਬਾੜੀ ਦੇ ਬਾਰੇ ਵੀ ਥੋੜ੍ਹਾ ਜਾ ਏਹ ਚੀਜ਼ਾਂ ਹੈਗੀਆਂ। ਜੇੜਾ ਆਪਨਾ ਕਿਸਾਨ ਹੁੰਦਾ ਵਿਚਾਰਾ ਬੜੀ ਮੇਹਨਤ ਕਰਦਾ ਸਾਡੇ ਘਰ ਤੱਕ ਚੀਜ਼ਾਂ ਤਾਂਈ ਪਹੁੰਚਦੀਆਂ ਜਦੋਂ ਓ ਕੰਮ ਕਰਨਗੇ। ਤਾਂਈ ਸਾਡੇ ਘਰ ਤੱਕ ਚੀਜ਼ਾਂ ਆਨਗੀਆਂ, ਜਦੋ ਤੱਕ ਕਿਸਾਨ ਦੇ ਸਾਡੇ ਜੋ ਹਾਂਜੀ ਜਦੋਂ ਤੱਕ ਕਿਸਾਨ ਐ ਓਦੋਂ ਤੱਕ ਸਾਡੇ ਘਰ ਤੱਕ ਓ ਖਾਣ ਪੀਨ ਦੀ ਚੀਜ਼ਾਂ ਪਹੁੰਚ ਸਕਦੀਆਂ ਨੇ ਤੇ ਜੇ ਓ ਨਾ ਕੰਮ ਕਰਨ ਫੇਰ ਅਸੀਂ ਤੇ ਫੇਰ ਕੀ ਅਸੀਂ ਜੀਨ ਲਾਇਕ ਨਈ ਐਹ ਫਿਰ ਅਪ
ਸਈ ਗੱਲ ਐ ਫੇਰ।
ਏ ਚੀਜ਼ਾਂ ਨਈ ਪਹੁੰਚਨੀਆਂ, ਆਹ ਚੀਜ਼ਾਂ ਬੜਾ ਫ਼ਰਕ ਪੈਂਦਾ ਐ।
ਹਾਂਜੀ-ਹਾਂਜੀ ਓ ਬਰਸਾਤਾਂ ਚ ਫੇਰ ਨੁਕਸਾਨ ਵੀ ਏਨਾਂ ਨੂੰ ਈ ਹੁੰਦਾ ਹੈਗਾ ਕਾਫ਼ੀ ਅਗਰ ਤੇਜ਼ ਵਗੈਰਾ ਆਏ। ਤੇ
ਏ ਕੀ ਪਤਾ ਨੀ ਕਿੰਨਾ ਕਮਾਂਦੇ ਨੇ ਪਰ ਵਿਚਾਰੇ ਮੇਹਨਤ ਮੇਹਨਤ ਤੇ ਓਨਾਂ ਦੀ ਲੱਗਦੀ ਐ।
ਮੇਹਨਤ ਤੇ ਸਈ ਗੱਲ ਐ ਧੁੱਪ ਦੇ ਵਿੱਚ ਜੋਤਣਾ ਸਬ ਉਗਾਨਾ ਹਾਂਜੀ-ਹਾਂਜੀ। ਐੲ ਤੇ ਹੈ ਈ ਐ।
ਲੀ ਚੀਜ਼ ਨੀ ਪਤਾ ਜੋ ਕੰਮ ਕਰਦੇ। ਅਸੀਂ ਤਾਂ ਸਿਰਫ ਜਾ ਕੇ ਦੇਖਣੇ ਹਾਂ ਜੀ ਹਾਂਜੀ ਅੱਜ ਬਾਜ਼ਾਰ ਚ ਸਮਾਨ ਆਯਾ। ਆਪਾਂ ਏ ਸੋਚਦੇ ਕਿ ਇੱਥੇ ਸਮਾਨ ਆਯਾ, ਤੇ ਅਸੀ ਪੈਹੇ ਦੇ ਕੇ ਲੈ ਲਯਾ।
ਹਾਂਜੀ ਐ ਤੇ ਹੈ ਹੀ ਐ, ਹਾਂਜੀ-ਹਾਂਜੀ। ਐ ਤੇ ਹੈ ਈ ਐ।
ਏ ਸਾਡੀ ਜੇੜੀ ਹੁਣ ਨਵੀਂ ਪੀੜੀ ਜੇੜੀ ਹੈਗੀ, ਓਨਾਂ ਨੂੰ ਏ ਚੀਜ਼ਾਂ ਥੋੜ੍ਹੀ ਜੀ ਸਮਝ ਹੱਲੇ ਤੇ ਨੀ ਐ ਅਹ ਓ ਜਦੋਂ ਦੇਖਣ ਜਦੋਂ ਤੱਕ ਓ ਚੀਜ਼ਾਂ ਦੇਖਣਗੇ ਨੀ ਉਦੋਂ ਤੱਕ ਉਹ ਚੀਜ਼ਾਂ ਫੇ ਆਪਣੇ ਸਮਝ ਨੀ ਸਕਦੇ ਵੀ ਆਹ ਚੀਜ਼ਾਂ ਹੁੰਦੀਆਂ ਵੀ ਐ।
ਆ ਰਈ ਐ ਬੱਚਿਆਂ ਦੀ ਪੀੜ੍ਹੀ, ਓਨਾਂ ਨੂੰ ਪੁਰਾਣਾ ਕੁਛ ਏਨਾ ਪਤਾ ਵੀ ਨੀ ਹੈਗਾ ਕਿ, ਕੀ ਪੈਲਾ ਕੀ ਕਲਚਰ ਹੈਗਾ ਸੀ, ਹੁਣ ਦਾ ਕੀ ਨਵਾਂ ਕਲਚਰ ਹੈਗਾ। ਓ ਸੋ ਅੱਜ ਦੇ ਟਰੈਂਡ ਦੇ ਹਿਸਾਬ ਨਾਲ ਜੀਂਦੇ ਹੈਗੇ ਆ।
ਕੇ ਬਈ ਏਨਾ ਚੋ ਟੱਪ ਲੋ, ਬਸ ਮਜ਼ੇ ਕਰੋ ਬਸ ਓਨਾਂ ਨੂੰ ਏ ਐ ਕਿ ਬਸ ਬਸ ਓ ਐ ਕਿ ਹਾਂ ਅਪਣੇ-ਆਪਣੇ ਅਕਾਊਂਟ ਬਣਾ ਲੋ ਬਸ ਅਪਣੀ-ਅਪਣੀ ਬਲੋਗ ਬਣਾਈ ਜਾਓ ਯਾਂ ਕੁਛ ਕਰੀ ਜਾਓ, ਹਾਂ ਇਸ ਵੀ ਚਲੋ ਏਕ ਟਾਇਮ ਤੇ ਏਕ ਟਾਈਮ ਤੇ ਇਨ ਹੈ, ਇਸ ਇਨਕਮ ਜ਼ਰੂਰ ਐ, ਲੇਕ ਲੇਕਿਨ ਓ ਫਿਰ ਏਦਾਂ ਨੀ ਕਿ ਵੀ ਤੁਸੀਂ ਸੋਚੋ ਕਿ ਦੋ-ਚਾਰ ਦਿਨ ਚ ਈ ਸਾਨੂੰ ਮਿਲ ਜੇਗੀ।
ਨਈ-ਨਈ ਹਾਂਜੀ ਐ ਤੇ ਹੈ, ਲੰਬਾ ਪ੍ਰੋਸੈਸ ਹੁੰਦਾ ਐ ਸਭ ਚੀਜ਼ਾਂ ਦਾ ਤੇ
ਹਾਂ, ਸਾਰੀ ਚੀਜ਼ਾਂ ਪਾਵੇਂ ਤੁਸੀਂ ਕੁਛ ਵੀ ਕੰਮ ਕਰਨਾ ਪਾਵੇਂ ਆਪਣਾ ਯਾਂ ਹੋਰ ਹੈ, ਏ ਨੀ ਏ ਰਾਤੋਂ-ਰਾਤ ਰਾਤੋਂ-ਰਾਤ ਕਮਾਈ ਕਿਸੇ ਚ ਨੀ ਐ ਏ-ਏ ਚਲੋ ਮ ਮੇਨਤ ਕਰਕੇ ਈ ਐ ਵੀ ਕੋਈ ਮੇਨਤ ਕਰੇਗਾ ਤਾਂ ਈ ਓਨੂੰ ਫਲ ਮਿਲੇਗਾ ਉਸ ਚੀਜ਼ ਦਾ
ਫਲ ਮਿਲਣਾ ਸਾਨੂੰ
ਹਾਂਜੀ, ਜੇ ਵੇਲੇ ਬੈਠੇ ਮਿਲਣ ਲੱਗ ਗਯਾ ਫੇਰ ਤੇ ਸਾਰੇ ਮੋਟੇ-ਮੋ ਢਿੱਡ ਮੋਟੇ ਵਾਲੇ ਮਿਲਣ ਬੰਦੇ, ਪਤਲਾ ਤੇ ਕੋਈ ਵੀ ਨਾ ਮਿਲੇ।
ਹਾਂਜੀ, ਸਈ ਗੱਲ ਏ।
ਹਾਂ-ਹਾਂ। ਫਿਰ ਤੇ ਓ ਬਸ ਬੈਠੇ-ਬੈਠੇ ਵਾਲਾ ਸਾਬ ਹੋ ਗਯਾ, ਵੀ ਫਿਰ ਤੇ ਕਈ ਬੰਦੇ ਨੂੰ ਬੈਠ
ਤੇ ਹੋਰ ਐ ਹੋ ਰੇਆ ਐ ਹੋ ਕੇ ਜਾਂ ਮੱ ਰਿਹਾ ਐ ਸਭ ਚੀਜ਼ਾਂ ਹੋ ਰਹੀਆਂ ਹੈਗੀਆਂ। ਐ ਸਬ ਹੋ ਰੇਆ।
ਹੁਣ ਪੈਲੇ, ਪੈਲੇ ਲੋਕੀ ਦਾ ਹੁੰਦਾ ਸੀ ਕੰਮ-ਕਾਰ ਕਰਕੇ ਆਪਣਾ ਸਰੀਰ ਵੀ ਠੀਕ ਰੱਖ
ਹਾਂਜੀ, ਅੱਜ-ਕੱਲ੍ਹ ਜੇੜਾ ਹੋ ਗਿਆ ਕੰਮ ਸਭ ਬੈਠਣ ਵਾਲਾ ਹੋ ਗਿਆ ਹੈਗਾ। ਤੇ ਉਸ ਹਿਸਾਬ ਨਾਲ ਅੱਜ-ਕੱਲ੍ਹ ਦੀਆਂ ਜੇੜੀਆਂ ਨਿਊ ਨਿਕਲਦੀਆਂ ਪਈਆਂ ਹੈਗੀਆ ਬਿਮਾਰੀਆਂ, ਕਿ ਬੈਠ ਬੈਠ-ਬੈਠ ਕੇ ਪੀਠ ਦਰਦ ਹੁੰਦੀ ਪਈ ਐ ਓਨਾਂ ਦੀ, ਕਿਸੇ ਨੂੰ ਕੁਛ ਹੋ ਰਿਹਾ ਹੈਗਾ।
ਹੁਣ ਭਾਵੇਂ ਬੰਦੇ ਨੂੰ ਪੈਹੇ ਮਿਲਣ, ਤਾਂ ਵੀ ਬੰਦਾ ਬੋਲ ਨੀ ਮੈਂ ਕਰਨਾ ਨੀ, ਮੈਂ ਵੇਲੇ ਈ ਬੈਣਾ, ਮੈਂ ਵੇਲੇ ਫੋਨ ਈ ਚਲਾਣਾ-ਫਲਾਣਾ ਏਦਾਂ ਕਰਨਾ, ਓਦਾਂ ਕਰ
ਹਾਂਜੀ-ਹਾਂਜੀ, ਐ ਤੇ ਹੈ ਈ ਐ ਕਾਫੀ ਚੇਂਜ ਏ ਪੈਲੇ ਦੇ ਮਾਹੌਲ ਦੇ ਹਿ ਹਸਾਬ ਨਾਲ ਹੋਣ ਦੇ ਸਾਬ ਨਾਲ ਬੋਹਤ ਡਿਫਰੈਂਸ ਹੈਗਾ।
ਓ ਨਾਲੇ ਅ ਪੈਲੇ ਬਿਮਾਰੀਆਂ ਵੀ ਤਾਂਵੀ ਘੱਟ ਲੱਗਦੀ ਸੀ ਕਿਉਂਕਿ ਬੰਦਾ ਕੰਮ-ਕੁਮ ਕਰ ਲੈਂਦਾ ਸੀ, ਦਿਹਾੜੀ ਕਰ ਲੈਂਦਾ ਸੀ। ਹੁਣ ਹੁਣ ਏਦਾਂ ਕਿ ਬਈ ਚਲੋ, ਕਿਉਂਕਿ ਬੰਦਾ ਜਿੰਨਾ ਹੁਣ ਸਰੀਰ ਆਪਣਾ ਮੰਨ ਲੋ ਅਹ ਜੋ ਖਾਂਦਾ ਓਨੂੰ ਓਨਾਂ ਪਚਾ ਨੀ ਪਾਂਦਾ ਸੀ, ਕੰਮ ਓਨਾ ਨੀ ਕਰ ਪਾਂਦਾ। ਨਈ-ਨਈ ਓ ਚੀਜ਼ ਤੇ ਕੁਝ ਏ ਤੇ ਤਾਂ ਏ ਕਿਉਕਿ ਬੰਦਾ ਖਾਏ-ਪੀਏ ਤੇ ਬਸ ਬੈਜੇ। ਖਾਏ-ਪੀਏ ਬਹਿ ਜੇ, ਬਸ ਏਹੀ ਕੰਮ ਏ। ਓ ਆੱਫਿਸ ਵਾਲੇ ਕੰਮ ਚ ਏਹੀ ਹੁੰਦਾ, ਜਿੱਦਾਂ ਮੰਨ ਲਓ ਕੋਈ ਕੰਪਿਊਟਰ ਚਲਾਣ ਬੈਠੇਆ।
ਮੀਠਾ ਖਾ ਜਾਂਦੇ ਹੈਗੇ ਸੀ, ਬੈਠੇ-ਬੈਠੇ ਕੋਈ ਸ਼ੂਗਰ ਹੁੰਦੀ
ਆਪਣੇ ਸੁਣਿਆ ਹੋਏਗਾ ਤੁਸੀਂ, ਤੁਸੀਂ ਸੁਨਿਆ ਹੋਏਗਾ, ਬਜ਼ੁਰਗ ਕਿੰਨਾ-ਕਿੰਨਾ ਡੱਬੇ-ਡੱਬੇ ਘਿਓ ਪੀ ਜਾਂਦੇ ਸੀ।
ਮੈਂ ਓਹੀਓ ਤੇ ਕੈਹ ਰਹੀ ਆਂ, ਘਿਓ ਪੀ ਜਾਂਦੇ ਸੀ। ਗੁੜ ਖਾਂਦੇ ਸੀ। ਮਿੱਠੇ ਹੋਰ ਓ, ਖਾਂਦੇ ਹੈਗੇ ਸੀ ਫੁੱਲੀਆਂ ਵਾਂ ਡਾਈਟ ਆਂਦੀਆਂ ਸੀ, ਅੱਜਕੱਲ੍ਹ ਕਿਸੇ ਬੱਚੇ ਨੂੰ ਕੈਹਦੋ, ਦੋ ਚਮਚ ਵੀ ਘਿਓ ਦੇ ਖਾਲੇ, ਉਲਟੀ ਕਰ ਦੇਗਾ ਹੋਰ ਪੱਚੇਗਾ ਈ ਨੀ ਓਨਾਂ ਨੂੰ, ਪੁਰਾਣੇ ਜਮਾਨੇ ਦੇ ਜੇੜੇ ਜੇੜੇ ਖਾਧੇ ਹੋਏ ਆ, ਓ ਜਰਾ ਸਹੀ ਚੱਲਦੇ ਪਏ ਜੇੜੇ ਅੱਜ ਦੇ ਅੱਜ ਦੀ ਯੁਵਾ ਜੇਹੜੀ ਪੀੜ੍ਹੀ, ਜਦੋਂ ਬੰਨੇਗੀ। ਬੁਡਾਪੇ ਫੇਰ ਓ, ਫੇਰ ਬਸ ਏਦਾਂ ਹੀ ਬੰਨੇਗੀ ਪੀੜਾਂ ਵਾਲੀ ਹਾਂਜੀ, ਚਲੋ ਠੀਕ ਹੈ, ਮੈਂ ਫੇਰ ਕਰਾਂਗੀ। ਮੈਨੂੰ ਨਾ ਕੌਲ ਆ ਰਹੀ
ਠੀਕ -ਠੀਕ ਏ ਜੀ, ਓਕੇ ਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ